ਹੈਲੋ
ਹਾਂਜੀ ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ ਜੀ, ਹੋਰ ਕੀ ਹਾਲ ਤਾਡਾ ਠੀਕ ਠਾਕ
ਮੈ ਵਦੀਆਂ ਜੇ ਤੁਸੀਂ ਸੁਣਾਓ? ਹਾਂਜੀ-ਹਾਂਜੀ ਸਭ ਵਦੀਆਂ ਤੁਹੀ ਠੀਕ ਸਭ? ਹਾਂਜੀ
ਹਾਂਜੀ ਹੋਰ ਜੀ ਤੁਸੀਂ ਔਨਲਾਈਨ ਸ਼ੋਪਿੰਗ ਦੇ ਬਾਰੇ ਚ ਕੀ ਦੱਸਣਾ ਪਓਗੇ ਤੁਸੀਂ ਔਨਲਾਈਨ ਸ਼ੋਪਿੰਗ ਕਰਨੀ ਵਦੀਐ।
ਨੀ ਠੀਕ ਐ ਔਨਲਾਈਨ ਵੀ ਠੀਕ ਐ ਔਫਲਾਈਨ ਵੀ ਠੀਕ ਕੈ, ਤੁਆਨੂੰ ਤੁਸੀਂ ਦੱਸੋ ਏਦੇ ਬਾਰੇ ਮਤਲ ਤੁਆਨੂੰ ਕੁਛ ਨੌਲੇਜ ਹੈਗੀ ਤਾ ਏਦੇ
ਬਸ ਐਹੀ ਆ ਜੀ ਅੱਜ ਕਲ ਜੋ ਮਤਲਬ ਤੁਸੀਂ ਘਰ ਦਾ ਸਮਾਨ ਮੰਗਾਣਾ ਐ ਗਰੋਸਰੀ ਮੰਗਵਾਣੀ ਐ। ਜੈਸ ਤਰਾਂ ਬਿੰਕਟ ਹੋ ਗੇਆ, ਐ ਚੀਜ਼ਾਂ ਦਾ ਸੁੱਖ ਤੇ ਬੌਤ ਹੈਗਾ ਵਿੱਚ-ਵਿੱਚ ਤੇ।
ਹੈਗਾ ਦੇਖੋਂ ਬੈਠੇ-ਬੈਠੇ ਔਨਲਾਈਨ ਤੁਸੀਂ ਮਲਬ ਜਾ ਕੀਦਰੇ ਮਾਰਕੀਟ ਗਏ ਹੋ ਜਾਂ ਤੁਸੀਂ ਆ ਕੇ ਜੋਬ ਕਰਕੇ ਤੁਸੀਂ ਥੱਕ ਗਏ ਓ ਹੈਲੋ ਅਵਾਜ਼ ਆ ਰਈ ਧਾਨੂੰ, ਹਾਂਜੀ ਰਈ ਏ ਹਾਂ ਜੀਸ ਤਰਾਂ ਮਤਲਬ ਬੰਦਾ ਜੀਸ ਤਰਾਂ ਜੋਬ ਕਰਦੇ ਨੇ ਬੱਚੇ, ਓਨਾਂ ਵਸਤੇ ਕਿਨਾ ਬੈਨੀਫਿਟ ਏ ਮਲਬ ਜੋਬ ਕਰਕੇ ਆਂਦੇ ਨੇ ਓ ਆ ਕੇ ਮਤਲਬ ਫ਼ੋਨ ਕਰ ਦਿੰਦੇ ਨੇ ਬਲੀਕਿੰਟ ਦੇ ਸਾਨੂੰ ਇਹ ਗਰੋਸਰੀ ਚਾਈਦੀ ਜਾਂ ਕੋਈ ਮਤਲਬ ਕੋਈ ਕਰ ਦਾ ਸਮਾਨ ਚਾਈਦਾ ਸਭ ਜੀ, ਕੋਈ ਪਿਆਜ਼, ਆਲੂ, ਜਾਂ ਰੀਫੈਡ ਕੁਛ ਵੀ ਤੁਸੀਂ ਮੰਗਵਾ ਸਕਦੇ ਹੋ ਬਲਿੰਕ
ਹਾਂ ਸਈ ਗੱਲ ਏ ਕੋਈ ਮੈਮਾਨ ਘਰ ਆਏਆਂ ਦਾ ਇੱਕਦਮ ਐਮਰਜੈਂਸੀ ਲੋੜ ਪੈ ਜੇ ਬੰਦਾ ਮੰਗਵਾ ਸ ਸਕਦੈ, ਘਰ ਕੋਈ ਨਾ ਹੋਵੇ ਬੰਦਾ ਕੈਂਦਾ ਚਲੋ ਔਨਲਾਈਨ ਮੰਗਵਾ ਲੈਂਦਾ।
ਲੈ ਲੋ ਜੀ, ਬੜਾ ਸੁਖ ਏ ਜੀ ਏ ਚੀਜ਼ਾਂ ਦਾ ਤੇ ਏ ਚੀਜ਼ਾਂ ਦੇ ਬਹੁਤ ਬੈਨੀਫਿਟ ਵੀ ਹੈਗੇ ਆ ਜੀ। ਹਾਂਜੀ, ਬਾਕੀ ਸ਼ੋਪਿੰਗ ਕਰਨੀ ਐ ਜੇ ਕੱਪੜੇ-ਕੁਪੜੇ ਫੇ਼ਰ ਤੇ ਅਸੀਂ ਔਫਲਾਈਨ ਈ ਜਾਵਾਂਗੇ। ਕਿਉਂਕਿ ਫੇਰ ਅਸੀਂ, ਕਿੰਨੀ ਵਾਰੀ ਇੱਕ ਚੀਜ਼ ਨੂੰ ਦੇਖਣਾ ਹੂੰਦਾ ਕੋਈ ਜਾ ਤੇ ਹੈ ਨੀ ਜਾਂਦੇ ਅਸੀਂ ਪਸੰਦ ਕਰ ਲਾਂਗੇ।
ਹਾਂ ਸਈ ਗੱਲ ਪਰੇ ਕੀਦਰ ਆ ਜੇ ਕੋਈ ਫਟੇਆ ਆ ਜੇ ਵਾਪਸੀ ਵੀ ਕਰਨਾ ਪੈ ਜਾਂਦਾ ਕਈ ਵਾਰ ਹੋਰ ਕੀਏ।
ਬਾਕੀ ਏ ਗਰੋਸਰੀ ਵਗੈਰਾ ਖਰੀਦਣੀ ਐ ਫੇਰ ਤੇ ਐ ਵਦੀਆ ਅਸੀਂ ਕੱਪੜੇ-ਕੁਪੜੇ ਖ਼ਰੀਦਣੇ ਨੇ ਤੇ ਫਿਰ ਸਾਨੂੰ ਇਸ ਚੀਜ਼ ਦਾ ਮਤਲਬ ਥੋੜਾ ਸਾਈਡ ਇਫੈਕਟ ਵੀ ਐ ਵਿੱਚ ਅਸੀਂ ਮੰਨ ਲੋ ਮੰਗਵਾਂਦੇ ਆਂ ਮੀਸ਼ੋ ਵਗੈਰਾ ਐਪ ਨੇ। ਫਲਿੱਪਕਾਡ ਹੋਰ ਕਈ ਮਤਲਬ ਐਪ ਹੈਗੇ ਜਿਥੋਂ ਕੱਪੜੇ ਮਿਲਦੇ ਨੇ ਫੇ ਮਤਲਬ ਚੀਜ਼ਾਂ ਮਿਲ ਜਾਂਦੀਆਂ ਨੇ, ਓਥੋਂ ਅਸੀਂ ਮੰਗਵਾਈਏ। ਫੇਰ ਵੀ ਸਾਨੂੰ ਥੋੜਾ ਹੁੰਦਾਐ ਡਾਊਟ ਹੁੰਦਾ ਪਤਾ ਚੀਜ਼ ਅੱਛੀ ਆਏ, ਸਾਈਜ ਚਾਏ ਏ ਆ ਨਾ ਏ, ਚਲੋ, ਇਸ ਚੀਜ਼ ਦਾ ਥੋੜਾ ਹੈ ਵੀ ਏ।
ਹਾਂ ਥੋੜਾ ਧਿਆਨ ਰੱਖਣਾ ਪੈਂਦਾ ਮਤਲਬ ਓਈ ਐ ਔਫਲਾਈਨ ਦਾ ਵੀ ਆਪਣਾ ਅਲਾਗ ਤੇ ਓ ਔਨਲਾਈਨ ਦਾ ਵੀ ਹੈਗਾ ਓ, ਓਫਲਾਈਨ ਵੀ ਕਯਾ ਹੋ ਜਾਂਦਾ ਕਈਂ ਵਾਰ ਚਲੋ ਬੰਦਾ ਆਪਣੀ ਮਨਪਸੰਦ ਦੀ ਚੀਜ਼ ਲੈ ਲੈਂਦਾ ਵੀ ਦੇਖ ਕੇ ਸਾਮਣੇ ਕਲਰ ਦਾ ਪਤਾ ਲੱਗ ਜਾਂਦਾ ਐ ਬੰਦੇ ਨੂੰ। ਸਾਈਜ਼ ਪਤਾ ਵਗੈਰਾ ਲੱਗ ਜਾਂਦੇ ਐਂ, ਬੰਦਾ ਵਾਪੀਸ ਵੀ ਕਰ ਤੇ ਪਤਾ ਓਨਲਾਈਨ ਏ ਚੋਂ ਓਈ ਆ ਨਾ ਸੱਤ ਦਿਨ ਦੀ ਰਿਟਰਨ ਹੁੰਦੀ ਐ ਪਤਾ ਨੀ ਕਦੋਂ ਲੈਣ ਆਣਗੇ ਕਦੋਂ, ਲੈ ਕੇ ਜਾਣਗੇ। ‌
ਸਾਨੂੰ ਪਤਾ ਹੈਗਾ ਜੀ ਇੱਕ ਕਿਸਮ ਦੇ ਸਾਬ ਕੀ ਮਤਲਬ ਮਤਲਬ ਰੱਖਣੀ ਪੈਂਦੀ ਐ ਫਿਰ ਤਾਂ ਚਲੋ ਐਂ ਹੁੰਦਾ ਜਦੋਂ ਬੈਨੀ ਫਿੱਟ ਨੇ ਨੁਕਸਾਨ ਵੀ ਨੇ ਤੇ ਫੈਦੇ ਵੀ ਨੇ ਚੀਜ਼ਾਂ ਦੇ ਕਈ ਚੀਜ਼ਾਂ ਚ ਹਾਂ ਫੈਦਾ ਵੀ ਇਨਾਂ ਦੇ ਵਿੱਚ ਫਾਇਦੇ ਵੀ ਨੇ ਬਿਲਕੁਲ। ਹੋਰ ਮਤਲਬ ਅੱਗੋਂ ਹੈ ਜਿਸ ਤਰ੍ਹਾਂ ਅੱਗੋਂ ਸੇਲ ਲੱਗ ਜਾਂਦੀਆਂ ਨੇ ਫਿਫਟੀ ਪਰਸੈਂਟ ਔ ਓਸ ਚੀਜ਼ਾਂ ਚ ਵੀ ਕਈ ਵਾਰ ਫੈਦਾ ਹੋ ਜਾਂ
ਹਾਂ ਬਾਏ ਵਨ ਗੈਟ ਵਨ ਦਾ ਫ੍ਰੀ ਹੋ ਜਾਂਦਾ ਕਈ ਵਾਰ ਬੰਦੇ ਨੂੰ ਚੀਜ਼ ਮਹਿੰਗੀ ਪੈ ਰਈ ਹੋਏ ਔ ਫਲਾਈਨ ਤੇ ਔਨਲਾਈਨ ਕਈ ਵਾਰ ਕਾਫੀ ਮਤਲਬਸ ਸੇਲ ਵਗੈਰਾ ਚੱਲਦੀਆਂ ਹੁੰਦੀਆਂ ਐਮਾਜੋਨ ਤੇ ਹੋ ਗਈਆਂ, ਫਲਿੱਪਕਾਰਟ ਤੇ ਹੋ ਗਈਆਂ
ਬਿਲਕੁਲ ਜੀ, ਹੁਣ ਕਈ ਵਾਰ ਐ ਮਤਲਬ ਜੇ ਸਰਦੀਆਂ ਆ ਗਈਆਂ ਨੇ ਲੋਸ਼ਨ ਵਗੈਰਾ ਦੀ ਜ਼ਰੂਰਰ ਏ ਕਈ ਵਾਰ ਐਨੀ ਇੱਕ ਨਾ ਇਕ ਫਰੀ ਆ ਚੀਜ਼ ਜਿਮੇਂ ਟਾਈਮ ਤੇ ਤੁਸੀ ਓਰਡਰ ਕਰਦੋ। ਏ ਚੀਜ਼ਾਂ ਕੁੱਝ ਵਧੀਆ ਨੀ ਹੈਗੀਆਂ ਇਨਾਂ ਦੇ ਬੈਨੀਫਿੱਟ ਵੀ ਹੈਗੇ ਨੇ ਕਈ ਵਾਰ ਅਸੀਂ ਸਾਡੇ ਅਸੀਂ ਮੰਗਵਾ ਈ ਲੈਂਨੇ ਆ ਔਹ ਚੀਜ਼ਾਂ ਔਨਲਾਈਨ ਤੇ ਉਸ ਚੀਜ਼ ਦਾ ਸੁੱਖ ਵੀ ਹੈਗਾ।
ਹਾਂ ਫਿਫਟੀ ਤੋਂ ਸਿਕਸਟੀ ਪਰਸੈਂਟ ਔਫ ਵਗੈਰਾ ਵੀ ਮਿਲ ਜਾਂਦੇ ਆ ਔਂਦੇ ਲੋਕੀਂ ਮੋਸਟਲੀ ਕਾਫ਼ੀ ਔਨਲਾਈਨ ਵੱਲ ਜਾਦਾ ਭੱਜਣ ਲੱਗ ਗਿਆ ਮੁਲ ਮਤਲਬ
ਦੇਖੋ, ਜੇ ਪ੍ਰੋਡੈਕਟ ਅੱਛਾ ਆਏਗਾ ਤੇ ਸਾਡਾ ਓਦੇ ਨਾਲ ਵਧੀਆ ਹੋਏਗਾ ਤੇ ਅਸੀਂ ਫਿਰ ਅਸੀਂ ਖਰੀਦਾਂਗੇ ਜੀ ਸਾਨੂੰ ਇੱਕ ਵਾਰੀ ਵਧੀਆ ਲੱਗੇਗਾ ਦੁਬਾਰਾ ਸੀਪਿੰਗ ਮੰਗਵਾਵਾਂਗੇ ਜੀ। ਹਾਂਜੀ ਜੀ ਫੇਸ ਵਾਸ਼ ਹੋ ਗਏ, ਸ਼ੈਂਪੂ ਹੋ ਗਏ ਕਰੀਮਸ ਹੋ ਗਈਆ ਸਮੋਸਟੇਕਿੰਗ ਤੇ ਮਤਲਬ ਬੋਤ ਵਧੀਐ ਐ ਚੀਜ਼ਾਂ ਤੇ ਬੋਤ ਨੇ ਚੀਜ਼।
ਬਾ ਥੋੜਾ ਕਲੋਥਿੰਗ ਵਗੈਰਾ ਤੇ ਧਿਆਨ ਰੱਖਣਾ ਪੈਂਦਾ ਮਤਲਬ ਓ
ਹਾਂਜੀ, ਬਸ ਓਦੇ ਤੇ ਥੋੜਾ ਮਤਲਬ ਹਾਂਜੀ ਮਟੀਰੀਅਲ ਚ ਅੱਛਾ ਨਾ ਹੋਏ, ਸਾਈਜ਼ ਨਾ ਹੋਵੇ
ਆ ਬਾ ਨਈ ਤਾਂ ਮੋਸਟਲੀ ਬੰਦੇ ਅੱਜ-ਕੱਲ੍ਹ ਔਨਲਾਈਨ ਵੱਲ ਜਾਦਾ ਧਿਆਨ ਦੇਣ ਲਾ ਗੇ ਹੁਣ ਕਾਫ਼ੀ ਸੇਲ ਲੱਗਦੀ ਐ ਮੋਬਾਇਲ ਵਗੈਰਾ ਦੀ ਵੀ ਲੋਕੀ ਭੱਜਦੇ ਐ ਚਲੋ ਸਾਨੂੰ ਦੋ ਪੈਸੇ ਸਸਤੇ ਮਿਲਦੇ ਵਾ ਚਲੋ ਲੇ ਈ ਲਈਏ ਅਸੀਂ।
ਬਿਲਕੁਲ ਜੀ ਬਿਲਕੁਲ-ਬਿਲਕੁਲ।
ਹਰ ਇੱਕ ਬੰਦਾ ਕੇਂਦਾ ਦੋ ਪੈਸੇ ਬਚਣੇ ਚਾਈਦੇ ਨੇ ਕੈਣ ਦਾ ਮਤਲਬ ਐ ਹੈਗੈ।
ਦੋ ਪੈਸੇ ਵੀ ਬਚਦੇ ਨੇ ਜਿਸ ਤਰ੍ਹਾਂ ਅੱਜ-ਕੱਲ ਇੰਨੀ ਬਰਸਾਤਾਂ ਮੀਂਹ ਵਗੈਰਾ ਆ ਰੇ ਨੇ ਜਗ੍ਹਾ-ਜਗ੍ਹਾ ਪਾਣੀ ਭਰੇ ਹੋਏ ਨੇ ਚਲੋ ਇਸ ਚੀਜ਼ਾਂ ਦਾ ਵੀ ਸੁੱਖ ਏ ਬੈਠਦਾ ਬੈਠੇ-ਬੈਠੇ ਤੁਸੀਂ ਮੰਗਵਾਂ ਵੀ ਸਕਦੇ ਓ ਜੀ।
ਹਾਂਜੀ-ਹਾਂਜੀ ਆ ਬਲਿੰਕਿਟ ਦਾ ਮਤਲਬ ਅੱਜ-ਕੱਲ੍ਹ ਬਲਿੰਕਿਟ ਵਗੈਰਾ ਅੱਛੀ ਚੱਜ਼ਾਂ ਮੈ ਵਗੈਰਾ ਹੋ ਗਏ ਬੰਦੇ ਘਰ ਬੈਠੇ ਕੁਛ ਨਾ ਕੋਈ ਔਨਲਾਈਨ ਜ ਫਰੀ ਬੈਠਾ ਚਲੋ ਬਰਸਾ ਦਾ ਮੌਸਮ ਆ ਰਿਆ ਕੁਛ ਬਾਰ ਨਿਕਲ ਨੀ ਸਕਦੇ ਕੁਛ ਖਾਣ ਵਸਤੇ ਮੰਗਵਾ ਲੀਏ
ਬਿਲਕੁਲ ਚਲੋ ਜੀ ਫੈਦੇ ਵੀ ਨੇ ਓਨਲਾਈਨ
ਹੂੰ-ਹੂੰ ਕਾਫ਼ੀ ਮਤਲਬ ਸਹੂਲਤਾਂ-ਸਹੂਲਤਾਂ ਆ ਗੀਆਂ ਸਈ ਗੱਲ ਐ। ਔਨਲਾਈਨ ਦੇਖੋ ਅੱਜ-ਕੱਲ੍ਹ ਪੇਮੈਂਟ ਆ ਗੀਆ ਪੈਲੇ ਬੰਦਾ ਕੈਸ਼ ਰੱਖਦਾ ਹੁੰਦਾ ਸੀ ਜੇਬ ਅੱਜ-ਕੱਲ ਕੈਸ਼ ਰੱਖਣੀ ਛੱਡਤੀ ਲੋਕਾਂ ਨੇ।
ਹਾਂ
ਜਾਦਾ ਔਨਲਾਈਨ ਸਭ ਕੁਛ ਮੋਸਟਲੀ ਔਨਲਾਈਨ ਈ ਹੋ ਗਿਆ। ਜੋ ਵੀ ਬੰਦਾ ਐ ਚਲੋ ਐ-ਐ ਸਕੈਨਰ ਤੇ ਕਰਤਿਆ ਸਕੈਨਰ
ਹਾਂਜੀ ਘਰ ਬੈਠੇ-ਬੈਠੇੈ ਪੈਸੇ ਵੀ ਪੋਂਚ ਜਾਂਦੇ ਨੇ ਓ ਵੀ ਕਿੰਨਾ ਸੁੱਖ ਲੱਗਦੈ।
ਓਹੀ ਗੱਲ ਪੈਲੇ ਬੰਦੇ ਜੇਬੇ ਪਾ ਕੇ ਚੱਲਦਾ ਸੀ ਕਿਸੀ ਦੇ ਹੱਥ ਭੇਜ ਦੇ ਚੱਲ ਪਕੜਾ ਦੀ ਮੇਰੇ ਪੈ
ਬਿਲਕੁਲ-ਬਿਲਕੁਲ ਓਰ ਵੈਸੇ ਵੀ ਕਈ ਵਾਰ ਜਾਂਦੇ-ਜਾਂਦੇ ਪੋਕੇਟ ਵੀ ਮਾਰੀ ਜਾਂਦੀ ਤੇ ਕਈਆ ਦੀ, ਅੱਜ-ਕੱਲ ਤੇ ਜੀ ਪੇਵੀ ਹਾਂ, ਉ ਉਦੀ ਜੇ ਅੱਜ-ਕੱਲ ਤਾਂ ਸਭ ਵਧੀਆ ਬੱਚਾ ਕਿੱਧਰ ਆਓਟ ਹੋ ਸਟੇਸ਼ਨ ਹੈ ਤੁਸੀਂ ਉਹਨੂੰ ਵੀ ਪੈਸੇ ਪਾ ਦੋਗੇ ਲੋਗੇ ਉ ਪਕੜੋ ਪੈਸੇ, ਜੇ ਸਾਨੂੰ ਕਿਸਹ ਕਿਸੀ ਤਰਾਂ ਦੀ ਜ਼ਰੂਰਤ ਐ, ਤਾਂ ਵੀ ਬੰਦਾ ਓਨਲਾਈਨ ਪਾ ਦਿੰਦਾ ਬਹੁਤ ਸੁੱਖ ਨੇ ਮਤਲਬ
ਉਹੀ ਹੈ ਪਹਿਲੇ ਬੰਦੇ ਨੂੰ ਆ ਕੇ ਮਿਲਣਾ ਪੈਂਦਾ ਹੁੰਦਾ ਸੀ ਚਲੋ ਮਿਲ ਲੈਂਦੇ ਆ ਕੇ ਤੇ ਪੈਸੇ ਪੈਸੇ ਵੀ ਲੈਵਾਂਗੇ, ਹੁਣ ਬੰਦਾ ਕਹਿੰਦਾ ਚਲੋ ਘਰ ਬੈਠੇ ਹੀ, ਘਰ ਬੈਠਾ ਸਭ- ਕੁਛ ਹੋ ਜਾਂਦਾ ਵੇ, ਓਨਲਾਈਨ ਪੇਮੈਂਟ ਪਾ ਦੋ ਹੁਨ ਟਾਈਮ ਕਿੰਨਾ ਬਚਦਾ ਸਹੀ ਗੱਲ ਏ, ਟਾਈਮ-ਟਾਈਮ ਦੀ
ਹੈਲੋ ਲਉ ਜੀ, ਬਿਲਕੁਲ ਜੀ, ਤੁਸੀਂ ਕੀ ਕਰਦੇ? ਬੈਠੇ-ਬੈਠੇ ਬੰਦਾ ਸ਼ਾਮੀ ਬੈਠਾ ਕੁਛ ਖਾਣ ਨੂੰ ਤੁਸੀਂ ਮੰਗਵਾ ਲਵੇ, ਠੰਡਾ ਮੌ ਸਾਮੀ, ਓਨਲਾਈਨ ਪੈਸੇ ਪਾ ਦਿਓ ਚੀਜ਼ ਘਰ ਆ ਜਾਂਦੀ ਐ, ਕੋਈ ਕੁਛ ਹੋ ਯਾ ਇਸ ਤਰ੍ਹਾਂ ਤੇ ਬਹੁਤ ਵਧੀਆ ਹੀ ਹੋ
ਵਧੀਆ ਹੀ ਹੋ ਗਿਆ ਕੈਦਾ, ਟੈਕਨੋਲੋਜੀ ਜੈਸੇ-ਜੈਸੇ ਅੱਗੇ ਵੱਧਦੀ ਜਾਂਦੀ ਪੀ ਐ ਮਤਲਬ ਲੋਕਾਂ-ਲੋਕਾਂ ਦੇ ਕੰਮ ਆਸਾਨ ਹੋਈ ਜਾ ਰਹੇ।
ਅਸਾਨ ਹੋਈ ਜਾ ਰਹੇ ਨੇ ਹਾਂਜੀ। ਅ ਅਸਾਨ ਵੀ ਹੋ ਜਾ ਰਹੇ ਨੇ, ਟਾਈਮ ਦੀ ਬੱਚਤ ਵੀ ਹੋ ਰਹੀ ਏ, ਬੰਦਾ ਆਪਣੇ ਕੰਮ ਚ ਬਹੁਤਾ ਧਿਆਨ ਵੀ ਲਗਾ ਸਕਦਾ ਪਤਾ ਜੀ। ਹੁਣ ਅਗਲੇ ਬੰਦੇ ਕੋਲ ਪੇਮੈਂਟ ਵੀ ਪਹੁੰਚ ਗਈ ਐ ਜੀ ਜਾਣ ਦੀ ਜ਼ਰੂਰਤ ਨੀ ਹੈਗੀ ਜੀ, ਸਾਨੂੰ ਖੁਦ ਦੇ ਤਰੀਕੇ ਵਿਚ, ਜਾ ਕੁਛ ਉਹ ਵੀ ਇੱਥੇ ਬੈਠੇ-ਬੈਠੇ ਨੂੰ, ਸਾਨੂੰ ਵੀ ਹੁੰਦਾ ਹੈ ਚਲੋ ਸਾਡੇ ਵੀ ਵੈਸੇ ਬਾਰ ਬੈਠੇ ਕਰ ਦਿੰਦੇ ਨੇ, ਸਾਨੂੰ ਵੀ ਜਾਣਾ ਨਈ ਪਿਆ। ਬਹੁਤ ਸੁਖ ਹੈਗਾ ਜੀ ਇੱਕ ਮਤਲਬ ਐਸਾ ਲੱਗਦਾ ਲਾਈਟ ਦੀ ਦਿੱਕਤ ਕੁਝ ਜ਼ਿਆਦੀ ਰਹੀ ਹੁੰਦੀ ਤਾ ਪੈਸੇ ਆਦੇ-ਜਾਂਦੇ ਟਰਾਂਜ਼ੈਕਸ਼ਨ ਹੁੰਦੀ ਨਾ ਉਹ ਤਾਂ ਜਾਦੂ ਜਿਹਾ ਲੱਗਦਾ ਜ਼ਿੰਦਗੀ
ਸਹੀ ਗੱਲ ਹੈ ਕਿਤੇ ਕਿ ਕਿਥੇ ਆਉਣ ਜਾਣ ਦੀ ਜ਼ਰੂਰਤ ਹੀ ਨੀ ਪੈਂਦੀ ਬੰਦਾ ਕਹਿੰਦਾ ਲੈ ਆ ਗੇ ਨੇ ਤੇ ਚਲੇ ਗਏ ਨੇ ਪੇਮੈਂਟ ਚਲੀ ਗਈ ਏ, ਪਹਿਲੇ ਬੰਦਾ ਜਮਾ ਵੀ ਕਰਾਉਣ ਜਾਣਾ ਹੁੰਦਾ ਸੀ ਬੈਂਕ ਬੈਕਾ 'ਚ' ਲਾਈਨਾਂ 'ਚ' ਲੱਗਣਾ ਪੈਂਦਾ ਇੰਨੀ ਅੱਜ- ਕੱਲ ਬੰਦਾ ਔਨਲਾਈਨ ਕਰਵਾ ਲੈਂਦਾ ਚੱਲ ਤੂੰ ਵੀ ਔਨਲਾਈਨ ਕਰਦੇ ਮੈਂ ਵੀ ਔਨਲਾਈਨ ਕਰ ਦਿੰਨਾ
ਹਾਜੀ, ਬਿਲਕੁਲ ਸਹੀ ਔਰ ਵਧੀਆ ਹੋ ਜਾਦਾ, ਚਲੋ ਜੀ, ਠ ਬੱਚਿਆਂ ਵਾਸਤੇ ਸਮਾਨ ਮੰਗਉਣਾ ਤੁਸੀਂ ਓਨਲਾਈਨ ਕਿੰਨੀਆਂ ਚੀਜ਼ਾਂ ਨੇ ਅੱਜ- ਕੱਲ੍ਹ ਜੋ ਮਰਜ਼ੀ ਤੁਸੀਂ ਮੰਗਵਾਓ। ਔਨਲਾਈਨ ਬੈਠੇ- ਬੈਠੇ ਘਰਾਂ ਦੇ ਵਿੱਚ
ਹਾਂਜੀ, ਉਹ ਤਾਂ ਹੈ ਬੰਦਾ ਕਿਤੇ ਜਾਣ ਦੀ ਜ਼ਰੂਰਤ ਈ ਨਈ ਐ, ਘਰ ਬੈਠੇ ਸਭ ਕੁਛ ਆਦਾ ਤਾਂ ਬੱਚੇ ਰੋਂਦੇ ਪਏ ਨੇ ਤਾਂ ਮੰਗਾਵਾ ਦਿਉ।
ਹਾਂਜੀ ਕੋਈ ਚੀਜ਼ ਲੈ ਕੇ ਦੇਣੀ ਐ, ਚਲੋ ਮੰਗਵਾ ਦੋ ਜੀ ਬੱਚਿਆਂ ਨੂੰ
ਹਾਂ ਬਕਲਿ ਅੱਜ-ਕੱਲ ਬਲਿੰਕਿਟ ਕਰੋ ਸਭ ਕੁਛ ਆ ਜਾਂਦਾ, ਘਾਰ ਬੈਠੇ ਆ ਜਾਂਦਾ ਹੋਰ ਕੀ
ਬਸ ਥੋੜੇ ਐਕਸਟਰਾ ਚਾਰਜਿਸ ਲੱਗਦੇ ਆ ਬੰਦੇ ਦੇ ਬਟ ਸਹੂਲਤਾਂ ਬੜੀਆਂ ਹੋਗਿਆਂ ਕਹਿਣ ਦਾ ਮਤਲਬ ਐ ਈ ਐ, ਉਹੀ ਐ ਨਈ ਬੰਦਾ ਆਪ ਵੀ ਜਾਏਗਾ ਉਹ ਵੀ ਪੈਟਰੋਲ ਫੂਕ ਕੇ ਜਾਏਗਾ
ਬਿਲਕੁਲ ਜੀ ਬਿਲਕੁਲ, ਪੈਟਰੋਲ ਤ ਫੂਕੇਗਾ। ਓਈ ਨਾ ਬਿਲਕੁਲ ਟਾਈਮ ਵੇਸਟ ਹੋਏ ਕਿੰਨਾ ਜਿਆਦਾ
ਟਾਈਮ ਵੇਸਟ ਵੀ ਹੁੰਦਾ ਜਾ ਕੇ ਲਾਈਨ ਚ ਖੜੇ ਵੀ ਹੋਵੋ ਉੱਥੇ ਸਮਾਨ ਲੈਣ ਵਸਤੇ
ਬਿਲਕੁਲ- ਬਿਲਕੁਲ ਹੋਰ ਇੱਕ ਤੇ ਵੈਸੇ ਐ, ਜੋ ਗਰਮੀ ਹੈਗੀ-ਹੈਗੀ ਏ, ਉਸ ਤੋਂ ਵੀ ਕਿੰਨਾ ਬਚ ਚਾਅ ਹੁੰਦਾ ਬੰਦੇ ਦਾ ਬਾਹਰ ਘਰੋਂ ਨਿਕਲਣ ਤੋ ਹੋਰ ਕੀ ਓ ਵੀ ਨੀ ਝੇਲਣੀ ਪੈਂਦੀ ਗਰਮੀ ਚਲੋ ਬੈਠੇ- ਬੈਠੇ ਅੰਦਰ ਘਾਰ ਦੋਗੇ ਇਸ ਟਾਈਪ ਕੁਛ ਜ਼ਿਆਦਾ ਹੀ ਬਣਗੀਆ ਏ ਹਨਾ।
ਸੁੱਖ ਜ਼ਿਆਦਾ ਹੋ ਗਏ ਨੇ ਕੈਣ ਦਾ ਮਤਲਬ ਅੱਜ ਦੇ ਜ਼ਮਾਨੇ'ਚ।
ਹਾਂਜੀ।
ਬੰਦਾ ਹਾਰਡ-ਵਰਕ ਘੱਟ ਕਰਦਾ ਐ ਬਿਜਨਸ ਵੀ ਕਰ ਕੀ ਹੋ ਗਿਆ ਔਨਲਾਈਨ ਈ ਬਿਜਨਸ ਵੀ ਕਾਫੀ ਹੋ ਗਿਆ ਅੱਜ-ਕਲ ਲੋਕਾਂ ਦਾ।
ਮਿਲਿਆ ੳਨੂੰ। ਬਲਿੰਕਿਟ ਦੇ ਕਿਨੇ ਬੰਦੇ ਲੱਗੇ ਨੇ ਜਮੈਟੋ ਵੀ, ਚਲੋ ਬੱਚੇਆਂ ਨੂੰ ਰੋਜ ਮਿਲਆ ਦਾ ਕਈਆ ਨੂੰ।
ਬਿਲਕੁਲ ਸਹੀ ਗੱਲ ਐ ਨਈ ਤਾਂ ਬੰਦਾ ਏ ਚੱਲ ਬੰ ਹੁਣ ਬੰਦੇ ਪਾਰਟ ਟਾਈਮ ਵੀ ਕਰਦੇ ਜਿਸਰਾਂ ਬੰਦੇ ਨੇ ਬਲਿੰਕਿਟ ਲੱਗਣਾ, ਕਈ ਪਾਰਟ ਟਾਈਮ ਅਪਨੀ ਜੋਬ ਕਰਕੇ, ਉਸ ਤੋਂ ਬਾਦ ਪਾਰਟ ਟਾਈਮ ਵੀ ਕੰਮ ਕਰਨ ਲੱਗ ਜਾਂਦੇ ਨੇ ਬੇਚਾਰੇ
ਜਦੀ ਨਾਈਟ ਡਿਊਟੀ ਏ, ਨਾਈਟ ਡਿਊਟੀ ਕਰ ਰਹੇ ਸਵੇਰੇ ਅਪਨਾ ਐਪ ਲਈ ਬਲਿੰਕਿਟ ਕਰ ਲੈ ਅਪਣਾ ਚਲੋ, ਚਲੋ ਜਿਨੂੰ ਔ ਹੋ ਜਿਨਾ ਨੂੰ ਨੀ ਵੇਚਾਰੇ ਕਰਦੇੇ ਪਏ ਨੇ ਬੱਚੇ।
ਹਾਂਜੀ, ਹਾਂਜੀ ਅਰੇ ਅਪਨੇ ਚਲੋ ਅਪਨੇ ਕਈ ਸ਼ਹਰ ਵੱਡੇ-ਵੱਡੇ ਵੀ ਹੈਗੇ ਨੇ ੳਥੇ ਹੋਰ ਵੀ ਫੈਸਿਲਿਟੀ ਕਾਫੀ ਹੈਗੀ ਏ।
ਹਾਂਜੀ, ਬਿਲਕੁਲ-ਬਿਲਕੁਲ ਹੈ। ਚਲੋ ਸਾਡਾ ਹਾਂਜੀ ਡਿਪੈਂਡ ਕਰਦਾ ਐ, ਬਿਲਕੁਲ- ਬਿਲਕੁਲ ਸਾਡਾ ਸ਼ਹਰ ਚਲੋ ਵੇਸੇ ਸ਼ਾਂਤ ਪ੍ਰਿਅ ਵੀ ਬੋਤ ਏ ਸਾਡਾ ਸ਼ਹਰ, ਬੋਤ ਅੱਛਾ ਵੀ ਏ।
ਹਾਂ ਸਹੀ ਐ। ਪੀਸਫੁੱਲ ਹੋਣਾ ਚਾਈਦਾ ਕੈਣ ਦਾ ਮਤਲਬ ਐ, ਕਈ ਹੁਣ ਵੱਡੀ-ਵੱਡੀ ਸਿਟੀਆਂ ਹੋ ਗਈਆਂ ਵੱਡੀ-ਵੱਡੀ ਟਾਈਮ ਈ ਨੀ ਹੈ ਲੋਕਾਂ ਕੋਲ ਆਪਸ ਚ ਮਿਲਨ ਦਾ ਟਾਈਮ ਨਈ ਹੈਗਾ।
ਸਵੇਰੇ ੳਨਾਂ ਨੇ ਫਟਾਫੱਟ ਜਾਨਾ ਰਾਤੀ ਫੇਰ ੳਨਾਂ ਨੇ ਆਨਾ ਏ, ਬੋਤ ਮਤਲਬ ਇੱਕ ਤੇ ਏਨੀ-ਏਨੀ ਦੂਰ ੳਨਾਂ ਨੂੰ ਐਫਟ ਕਰਨੇ ਪੈਂਦੇ ਨੇ ਬਸ ਬਸਾਂ ਬਦਲਣੀਆਂ ਨੇ ਜਾਂ ਅਪਣਨੇ ਕਨਵੈਂਸ ਤੇ ਜਾਨਾ ਏਂ। ਬੜੇ ਦੂਰ-ਦੂਰ ਕੰਮ ਹੈਗੇ ਨੇ। ਸਾਡੇ ਸ਼ਹਰ ਵਿਚ ਏਹ ਸੁਖ ਹੈਗਾ ਚਲੋ ਸਭ ਕੁਛ ਨੇੜੇ-ਤੇੜੇ ਮਿਲ
ਬੰਦਾ ਮਿਲ ਵੀ ਲੈਂਦਾ ਐ, ਸੌ ਬੰਦੇਆਂ ਨਾਲ ਰਿਸ਼ਤੇਦਾਰੀਆਂ ਹੁੰਦੀਆਂ ਕੈਨ ਦਾ ਮਤਲਬ ਐ ਹੈਗਾ ਵੇ, ਹੋਰ ਕੀ। ਵੱਡੇ-ਵੱਡੇ ਸ਼ਹਰਾ ਏ ਤੇ ਵੱਡੀਆ-ਵੱਡੀਆਂ ਗੱਲਾਂ ਹੈਗੀਆ। ਬੰਦਾ ਸਵੇਰੇ ਜਾਂਦਾ ਰਾਤੀ ਰਾਤੀ ਵੜਦੇ ਨੇ ਘਰ ਵੀ, ਹੋਰ ਕੀ।
ਬਿਲਕੁਲ ਬਿਲਕੁਲ, ਸਈ ਗੱਲ ਏ, ਅਪਨੇ ਸ਼ਹਰਾਂ ਦੀ ਤੇ
ਔਨਲਾਈਨ ਦਾ ਪੇਮੈਂਟ ਮਤਲਬ ਕਿ ਕਿਸੇ ਨੂੰ ਬੰਦੇ ਨੂੰ ਪੇਮੈਂਟ ਦੇਨ ਚੱਲ ਜੇ ਏਨੀ ਦੂਰ ਸੀ ਬੰਦਾ ਕੈਂਦਾ ਪੂਰਾ ਦਿਨ ਈ ਖ਼ਤਮ ਹੋ ਗਿਆ।
ਹਾਂਜੀ ਚਲੋ ਜੀ ਵਧੀਆ ਲਗੇਆ ਜੀ ਤਾਡੇ ਨਾਲ ਗੱਲ ਕਰਕੇ ਜੀ, ਓਕੇ ਜੀ।
ਠੀਕ ਏ, ਓਕੇ।